ਹਾਂਜੀ- ਹਾਂਜੀ ਆਈ -ਆਈ। ਪਤਾ ਨੀ ਯ ਤੁਹਾਡੇ ਕੋਲ ਤੇ ਹਮੇਸ਼ਾ ਹੋ ਰਿਹਾ ਬਾਰ -ਬਾਰ। ਪਤਾ ਨੀ ਡਿਸਕਨੈਕਟ ਹੀ ਹੋ ਜਾਂਦੀ ਹੈ।
ਹਾਂਜੀ ਉਹ ਫਿਰ ਨੈਟਵਰਕ ਪ੍ਰੋਬਲਮ ਨਾ।
ਹਾਂਜੀ -ਹਾਂਜੀ ਹੋ ਸਕਦਾ।
ਹੋਰ ਦੱਸੋ ਤੁਸੀਂ ਫਿਰ।
ਹੋਰ ਬਸ ਵਧੀਆ ਮੈਂ ਵੀ ਅ ਮਤਲਬ ਬੈਚਲਰਸ ਕੀਤੀ ਆੁ ਮ ਮਾਸਟਰਸ ਕੰਪਲੀਟ ਹੋ ਗ ਮੇਰੀ ਆਈ। ਐਸੀ ਮੰਥ ਤੇ ਹੁਣ ਮੈਂ ਫਰੀ ਆ। ਅਤੇ ਫਿਰ ਮੈਂ ਤਾਂ ਇਹ ਮਤਲਬ ਫ੍ਰੀਲੈਂਸਿੰਗ ਦਾ ਵਰਕ ਵੇਖ ਰਹੀ ਹਾਂ ਕਿਤੇ।
ਅੱਛਾ ਠੀਕ ਹੈ ਜੀ। ਏਧਰ ਫੇਰ ਹੋਰ ਵੀ ਕਿਤੇ ਗਏ ਘੁੰਮਣਗੇ ਇੱਥੇ ਹੀ। ਨਾਨਕੇ ਇਕੱਲੇ ਮਤਲਬ ਹਿਮਾਚਲ ਜੀ।
ਪੰਜਾਬੀਆਂ ਨਾਨਕਿਆਣੇ ਟ੍ਰਿਪ ਹੁੰਦੀ ਹਿਮਾਚਲ ਉਹੀ ਟ੍ਰਿਪ ਬਣ ਜਾਂਦੀ ਇੰਨਾ ਲੰਬਾ ਸਫ਼ਰ
ਉਹੀ ਨਾ ਹੋਣੀਆਂ ਵਾ ਜਗ੍ਹਾ ਤੇ ਕਾਫੀ ਹੈਗੀਆਂ ਨਾ ਘੁੰਮਣ ਵਾਲੀਆਂ।
ਹਾਂਜੀ, ਹਾਂਜੀ। ਹਾਂਜੀ, ਹਾਂਜੀ ਹੈਗੀਆਂ ਹੈਗੀਆਂ ਬਟ ਇਹਹੀ ਹੈ ਕਿ ਟ੍ਰੈਵਲ ਕਰਨਾ ਹੈਾ ਲਾਈਕ ਬੱਸਿਸ ਵਗੈਰਾ ਜਾਂ ਜਾਓ ਇੱਥੇ ਜਿਵੇਂ ਉਹ ਨੀ ਹੁੰਦਾ ਆਟੋ ਵਗੈਰਾ ਜਿਵੇਂ ਅੰਮ੍ਰਿਤਸਰ ਚ ਹੁੰਦਾ ਇੱਥੇ ਹੀ ਨੀ ਹੁੰਦਾ ਇਹ ਸਭ।
ਫਰੇ
ਇੱਥੇ ਤੇ ਕਿਤੇ ਵੀ ਜਾਣਾ ਤੇ ਬੱਸਿਸ ਹਾਂ ਬੱਸਾਂ ਚ ਧੱਕੇ ਖਾਣੇ ਪੈਂਦੇ ਆ।
ਉਹੀ ਨਾ ਠੀਕ ਹੈ ਜੀ। ਹੋਰ ਤੁਹਾਡੇ ਮੰਮਾ ਵੀ ਆਏ ਕਿ ਕੱਲੇ ਆਏ ਤੁਸੀਂ।
ਮੰਮਾ ਵੀ ਆਏ ਹੋਏ ਨੇ ਮੰਮਾ ਇੱਥੇ ਹੀ ਨੇ ਮੈਂ ਹੀ ਲੇਟ ਆਈ ਹਾਂ।
ਅੱਛਾ ਚਲੋ। ਹਾਂ ਵੀ ਵਧੀਆ ਤੁਹਾਡੇ ਨਾਨਕੇ ਉੱਥੇ ਹਿਮਾਚਲ ਚ
ਹਾਂਜੀ -ਹਾਂਜੀ ਸਹੀ ਗੱਲ ਹੈ ਤਾਂ ਹੀ ਕਹਿ ਰਹੀ ਨਾ ਸਾਡੀ ਇਏ ਇੱਥੇ ਆਣੀ। ਟਿੱਬਣ ਜਾਂਦੀ ਹੈ ਇੱਕ ਵਾਹਵਾ ਦਿਲ ਨਾਲ ਰਹਿ ਜਾਈਦਾ।
ਉਹੀ ਹੋਣੇ ਚਾਹੀਦੇ ਆ ਨਾਨਕੇ ਉੱਧਰ ਹੀ ਬੰਦਾ ਘੁੰਮ ਫਿਰ ਤੇ ਆਵੇ। ਸਾਡੇ ਤੇ ਇੱਥੇ ਹੀ ਆ ਤਰਨ ਤਾਰਨ ਆ। ਹਾਂਜੀ। ਰਿਸ਼ਤੇਦਾਰ ਵੀ ਅੰਮਬਰ ਸਰ ਦੇ ਤਰਨ ਤਾਰਨ ਈ ਆ ਬਾਹਰ ਹੈ ਹੀ ਨੀ ਹੋਰ ਕੋਈ।
ਅੱਛਾ -ਅੱਛਾ ਫਿਰ ਤਾਂ ਤੁਸੀਂ ਲੋਕਲ ਹੀ ਹੋ।
ਹਾਂਜੀ- ਹਾਂਜੀ। ਉਹ ਦਿਲ ਕਰਦਾ ਨਾ ਮਤਲਬ ਆਪਾਂ ਦੂਜੇ ਸ਼ਹਿਰਾਂ ਚ ਵੀ ਜਾਈਏ ਜਿੱਦਾ
ਹਾਂ ਉਹ ਤੇ ਹੈ ਵੈਸੇ ਗਏ ਹੋ ਕਿਤੇ ਹਿਲ ਸਟੇਸ਼ਨ ਘੁੰਮਣ ਵਗੈਰਾ।
ਹਾਂਜੀ ਗਿਆ ਸੀ ਹੁਣ ਫੇਰ ਅਨੰਦਪੁਰ ਸਾਹਿਬ ਜਾਣ ਦੀ ਤਿਆਰੀ ਹੈ।
ਅੱਛਾ- ਅੱਛਾ। ਵਧੀਆ- ਵਧੀਆ ਬੱਚੇ ਨੀ ਕਹਿੰਦੇ ਛੁੱਟੀਆਂ ਚ ਘੁੰਮਣ ਜਾਣਾ।
ਬੱਚੇ ਆਵੇ ਪਹਿਲਾਂ ਪਿਛਲੇ ਹਫ਼ਤੇ ਆਏ ਆ ਤੇ ਨਾਨਕੇ ਗਏ ਸੀ ਇਹਨਾਂ ਦੇ।
ਅੱਛਾ -ਅੱਛਾ।
ਉਹ ਵੀ ਚਲੋ ਮੰਮਾ ਚੱਲਿਏ ਛੁੱਟੀਆਂ ਥੋੜ੍ਹੀਆਂ ਰਹਿ ਗਈਆਂ ਕੰਮ ਕਰਨਾ ਫਿਰ ਲੈ ਕੇ ਗਏ ਨੇ ਨਾ
ਅੱਛਾ -ਅੱਛਾ, ਅੱਛਾ- ਅੱਛਾ, ਵਧੀਆ -ਵਧੀਆ ਫਿਰ ਤੇ।
ਹਾਂਜੀ ਤੁਹਾਨੂੰ ਪਤਾ ਬੱਚਿਆਂ ਨੇ ਤੇ ਫੇਿਰ ਜਿਹੜੇ ਡਿਮਾਂਡ ਕੀਤੀ ਹੋਏ ਉਹ ਮੰਨਣੀ ਪੇਂਦੀ ਏ।
ਹਾਂ ਉਹ ਤੇ ਹੈ ਸਹੀ ਗੱਲ ਹੈ ਹਾਂਜੀ-ਹਾਂਜੀ।
ਹੋਰ ਤੁਹਾਡੀ ਫੈਮਿਲੀ ਚ ਕੌਣ -ਕੌਣ ਐ? ਜੋਇੰਟ ਫੈਮਲੀ ਐ ਯਾ ਨਿਊਕਲੀਅਰ ਫੈਮਿਲੀ ਐ?
ਹਾਂਜੀ ਜੋਇੰਟ ਫੈਮਿਲੀ ਏ।
ਅੱਛਾ ਜੋਇੰਟ ਫੈਮਿਲੀ ਐ।
ਹਾਂਜੀ ਸੱਸ ਸੋਹਰਾ ਨਾਲ ਐ ਜੇਠ ਮੇਰੇ ਬਾਹਰ ਹੈ ਆਸਟ੍ਰੇਲੀਆ ਚ
ਅੱਛਾ-ਅੱਛਾ ਠੀਕ ਹੈ-ਠੀਕ ਹੈ। ਹਾਂਜੀ-ਹਾਂਜੀ। ਹੋਰ ਸੁਣਾਓ। ਹੋਰ ਹੁਣ ਡਿਨਰ ਚ ਕੀ ਬਣਾਣ ਲੱਗੇ ਔ?
ਦਾਲ ਬਣਾਈ ਸੀ ਦੁਪਹਿਰੇ।
ਪੈਰੇ ਹਾਂਜੀ।
ਤੇ ਉਹ ਨਾਲ ਨਮਕੀਨ ਚਾਵਲ ਬਣਾਏ ਸੀ ਤੇ ਉਹ ਹੁਣ ਰਾਤ ਦਾ ਮਤਲਬ ਏਦਾਂ ਸੱਰ ਜਾਣਾ ਸਾਡਾ।
ਸਵੇਰੇ ਫੇਰ ਬਣਾਵਾਂਗੇ ਕੁੱਛ।
ਹਾਂ ਠੀਕ ਐ।
ਹਾਂਜੀ ਕਿਉਂਕਿ ਡੈਡੀ ਘੱਰੇ ਨੀ ਤੇ ਮੈਂ ਤੇ ਮੰਮੀ ਤੇ ਬੱਚੇ ਹਾਂ। ਬੱਚਿਆਂ ਨੇ ਚਾਵਲ ਖਾ ਲਏ ਦਾਲ ਓਦਾਂ ਹੀ ਪਈ।
ਹੂੰ-ਹੂੰ ਇਹ ਹੀ ਹੁੰਦਾ ਮੇਲ ਪਰਸਨ ਦਾ ਜਿਆਦਾ। ਫੀਮੇਲ ਕਰ ਹੀ ਲੈਂਦੀ ਆ ਕਿ ਹਾਂ ਖਾਣਗੇ ਜੋ ਮਰਜੀ ਹੋ
ਕਰਕੇ ਫਿਰ ਡੈਡੀ ਹੋ ਗਏ ਜਾਂ ਮੇਰੇ ਹਸਬੈਂਡ ਹੋ ਗਏ ਉਹਨਾਂ ਦਾ ਕਰਕੇ ਫਿਰ ਮਤਲਬ ਸਬਜ਼ੀ ਵਗੈਰਾ ਬਣਾਉਣੀ ਪੈਂਦੀ ਹੈ ਹਾਂਜੀ-ਹਾਂਜੀ।
ਹਾਂਜੀ।
ਹਸਬੈਂਡ ਮੇਰੇ ਜੋਬ ਕਰਦੇ ਨੇ ਤੇ ਉਹ ਫੇਰ ਖਾਣਾ ਲੈ ਕੇ ਜਾਂਦੇ ਨਾਲ ਈ।
ਹਾਂ-ਹਾਂ ਠੀਕ ਐ‌ ਕਿੱਥੇ ਕਰਦੇ ਨੇ ਜੋਬ?
ਇਹੋ ਓਪਲ ਹੋਸਪਿਟਲ ਚ
ਅੱਛਾ ਜਿਹੜਾ ਰਣਜੀਤ ਵੀ ਕਚਹਿਰੀ ਚੌਂਕ ਚ
ਰਾਣੇ ਰਾਣੀ ਕੇ ਬਾਗ ਹਾਂਜੀ।
ਹਾਂ ਰਾਣੀ ਕਾ ਬਾਾਗ ਹੈ ਉਹ ਉੱਪਲ ਨੀ ਉਰੋ ਦਾ ਨਾ
ਹਾਂਜੀ-ਹਾਂਜੀ ਨਿਊਰੋ ਹਾਂਜੀ-ਹਾਂਜੀ।
ਅੱਛਾ-ਅੱਛਾ-ਅੱਛਾ, ਠੀਕ ਹੈ-ਠੀਕ ਹੈ।
ਹੂੰ ਉਹ ਫੇਿਰ ਉਹਨਾਂ ਦਾ ਕਰਕੇ ਨਾ ਫਿਰ ਤਾਜ਼ੀ ਸਬਜ਼ੀ ਬਣਾਉਣੀ ਪੈਂਦੀ ਸਵੇਰੇ।
ਹਾਂ ਉਹ ਤੇ ਹੈ ਬ ਲੰਚ ਲੈ ਕੇ ਜਾਂਦੇ ਹੋਣੇ ਨਾ।
ਹਾਂਜੀ-ਹਾਂਜੀ।
ਠੀਕ ਹੈ-ਠੀਕ ਹੈ ਓਕੇ। ਹੋਰ ਬੱਚਿਆਂ ਨੇ ਹੋਮਵਰਕ ਵਗੈਰਾ ਕਰ ਲਿਆ।
ਹਾਂਜੀ ਹੋਮਵਰਕ ਬਸ ਤਕਰੀਬਨ ਹੋ ਹੀ ਗਿਆ ਵਾ। ਇੱਕ ਅੱਧਾ ਹੀ ਰਹਿ ਗਿਆ ਪ੍ਰੋਜੈਕਟ ਰਿਟਰਨ ਦਾ
ਲੈਂਦੀਆ ਮੁੰਡੇ ਨੀ
ਹਾਂਜੀ-ਹਾਂਜੀ ਦੂਜੀ ਜਿਹੜੀ ਛੋਟੀ ਕੁੜੀ ਆ ਉਹ ਓਨੂੰ ਇਸ ਟੈਮ ਮਤਲਬ ਇਹ ਸਾਲ ਹੀ ਪਾਇਆ ਨਰਸਰੀ ਦੇ ਵਿੱਚ।
ਅੱਛਾ-ਅੱਛਾ ਹਲੇ ਛੋਟੀ ਆ ਉਹ
ਛੋਟੀ ਹਾਂਜੀ ਤਿੰਨ ਸਾਲ ਦੀ ਐ
ਹੂੰ-ਹੂੰ
ਤੇ ਓਨੂੰ ਮਿਲਿਆ ਹੀ ਥੋੜਾ ਜਿਆ ਤੇ ਉਨੇ ਤੇ ਇੱਕ ਦਿਨ ਚ ਈ ਕਰ ਲਿਆ ਸੀ।
ਵਧੀਆ-ਵਧੀਆ ਕੁੜੀਆਂ ਕਰ ਲੈਂਦੀਆਂ ਵੈਸੇ ਵੀ।
ਹਾਂਜੀ-ਹਾਂਜੀ।
ਸਾਨੂੰ ਪ੍ਰਜੈਕਟ ਈ ਬੜੇ ਮਿਲਦੇ ਆ, ਸਾਡੇ ਜਦੋਂ ਆਪਾਂ ਛੋਟੇ ਹੁੰਦੇ ਸੀ। ਸਾਨੂੰ ਤਾਂ ਇੰਨੇ ਕੁਛ ਹੁੰਦਾ ਈ ਨੀ ਸੀ। ਮਾੜਾ ਮੋਟਾ ਕੰਮ ਹੋਣ ਤੇ ਬਹੁਤ ਜ਼ਿਆਦਾ ਦਿੰਦੇ ਨੇ।
ਸਾਡੇ ਵਾਰੀ ਵੀ ਰੀਟਨ ਈ ਕੰਮ ਦਿੰਦੇ ਹੁੰਦੇ ਸੀ।
ਹਾਂ-ਹਾਂ ਹੁਣ ਤੇ ਬੱਚਿਆਂ ਲਈ ਘੱਟ ਹੈ। ਪੇਰੈਂਟਸ ਪੇਰੈਂਟਸ ਲਈ ਜ਼ਿਆਦਾ ਕੰਮ ਹੋ ਗਿਆ।
ਓ ਮੈਂ ਉਦੋਂ ਛੁੱਟੀਆਂ ਦਾ ਇੰਨਾ ਚਾਅ ਹੁੰਦਾ ਸੀ, ਨਾ ਵੀ ਆਪਾਂ ਵੀ ਦੋ ਖ਼ਤਮ ਕਰ ਦਿੰਦੇ ਆ, ਕੰਮ ਕਰ ਦਿੰਨੇ
ਹਾਂ ਸਹੀ ਗੱਲ ਐ, ਘੁੰਮਣ ਜਾਣਾ ਹਾਂਜੀ ਸਹੀ ਗੱਲ ਐ।
ਬਸ ਹੁਣ ਰੈ ਗਿਆ ਇੱਕ ਹਫ਼ਤਾ ਅਗਲਾ
ਹਾ-ਹਾਂ, ਹਾਂਜੀ-ਹਾਂਜੀ। ਹੂੰ ਸਗੋਂ ਇੱਥੇਐ ਸਿਸਟਮ ਐਨਾ ਹਿਮਾਚਲ ਚ ਜਿਵੇਂ ਇੱਥੇ ਦੇ ਬੱਚਿਆਂ ਦੇ ਹੁਣ ਸਕੂਲ ਲੱਗੇ ਹੋਏ ਨੇ। ਇੱਥੇ ਬਰਸਾਤਾ ਚ ਛੁੱਟੀਆਂ ਪੈਂਦੀਆਂ, ਜਿਵੇਂ ਸਾਡੇ ਅੰਮ੍ਰਿਤਸਰ ਚ ਸਾਨੂੰ ਪਹਿਲਾਂ ਪੈ ਜਾਂਦੀਆਂ ਨਾ ਜਿਵੇਂ ਮੇਰੇ ਨਾਨਕੇ ਸਾਰੇ ਹਾਂ ਨਾਨਕੇ ਮੇਰੇ ਸਾਰੇ ਐਧਰ ਨੇ ਮਾਸੀ ਵਗੈਰਾ ਦੇ ਬੱਚੇ ਵੀ ਜਿਵੇਂ ਸਾਨੂੰ ਛੁੱਟੀਆਂ ਪੈਂਦੀਆਂ ਈ ਅੰਮ੍ਰਿਤਸਰ ਤੇ ਉਹਨਾਂ ਦੇ ਸਕੂਲ ਲੱਗੇ ਹੁੰਦੇ ਸੀ ਜਦੋਂ ਸਾਡੇ ਸਕੂਲ ਲੱਗਣ ਵਾਲੇ ਹੁੰਦੇ ਨੇ ਉਹਨਾ ਨੂੰ ਛੁੱਟੀ ਪੈ ਜਾਂਦੀਆਂ ਇੱਥੇ ਹਾਂ ਇੱਥੇ ਬਰਸਾਤਾਂ ਚ ਹੁੰਦੀ ਐ
ਮਤਲਬ ਜਿੱਦਾਂ ਹੁਣ ਏਨਾਂ ਨੂੰ ਛੁੱਟੀਆਂ ਹੋਣੀਆਂ ਤੇ ਓ ਫੇਰ ਅੰਮ੍ਰਿਤਸਰ ਉਦੋਂ ਆਉਂਦੇ ਨਾ ਜਦੋਂ
ਹਾਂ-ਹਾਂ, ਹਾਂਜੀ-ਹਾਂਜੀ। ਐਈ ਐ ਸਾਡਾ ਤਾਂ ਇਹੀ ਸਿਆਪਾ ਰਹਿੰਦਾ ਸੀ ਆਪਾਂ ਸੋਚਦੇ ਹੁੰਦੇ ਸੀ ਕਿ ਕਿੰਨਾ ਔਖਾ ਐ ਕਿ ਸਾਨੂੰ ਜਦੋਂ ਆਪਾਂ ਜਾਂਦੇ ਆ, ਸਾਡੇ ਭੈਣ ਭਰਾ ਸਕੂਲ ਜਾਂਦੇ ਨੇ ਜਦੋਂ ਸਾਨੂੰ ਛੁੱਟੀ ਉਹਨਾਂ ਨੂੰ ਲੱਘ ਜਾਂਦੇ ਨੇ ਸਕੂਲ ਉਲਟਾ ਸਿਸਟਮ ਐ।
ਠੰਢ ਚ ਨੀ ਹੁੰਦੀਆਂ ਇੱਥੇ ਛੁੱਟੀਆਂ ਹਨਾ?
ਨਹੀਂ ਠੰਡ ਚ ਹੁੰਦੀਆਂ, ਮੇਰੇ ਹਿਸਾਬ ਨਾਲ ਪਰ ਬਰਸਾਤਾਂ ਜਿਵੇਂ ਜੁਲਾਈ ਚ ਹੁੰਦੀ ਐ ਨਹੀਂ ਠੰਡ ਨਹੀ ਨੋਰਮਲੀ ਈ ਆ ਬਟ ਹਾਂ ਅੰਮ੍ਰਿਤਸਰ ਨਾਲੋਂ ਤੇ ਬੈਟਰ ਹੈ।
ਠੰਡਾ ਇਲਾਕਾ ਨਾ ਓਦਰ ਏਰੀਆ ਜਿਹੜਾ
ਮਤਲਬ ਜਿਵੇਂ ਦੁਪਹਿਰੇ ਤੇ ਅ ਰਾਤੀ ਤੇ ਠੰਡਾ ਈ ਐ। ਗਰਮੀ ਨੀ ਇੰਨੀ ਫੀਲ ਹੁੰਦੀ। ਜਿੰਨੀ ਅੰਮ੍ਰਿਤਸਰ ਚ ਹੁੰਦੀ ਆ ਨਾਂ ਟੈਂਪਰੇਚਰ ਦਾ ਵੀ ਫ਼ਰਕ ਹੈਗਾ।
ਅੰਮ੍ਰਿਤਸਰ ਚ ਤੇ ਆਂਦੇ ਨਾ ਗਰਮੀ ਵੀ ਜ਼ਿਆਦਾ ਤੇ ਠੰਢ ਵੀ ਜ਼ਿਆਦਾ ਏ।
ਹੂੰ ਬੜੀ ਜਨਵਰੀ ਚ ਬਹੁਤ ਈ ਠੰਢ ਪੈਂਦੀ ਐ ਦੋ ਤਿੰਨ ਸਾਲ ਦਾ ਤੇ ਬਹੁਤ ਅਤੇ ਜ਼ਿਆਦਾ ਹੀ ਪੈ ਰਹੀ ਐ, ਸੁੱਕੀ ਵਾਲੀ ਠੰਡ ਪੈ ਰਹੀ ਐ।
ਹਾਂਜੀ-ਹਾਂਜੀ ਇਸ ਟਾਈਮ ਤੇ ਗਰਮੀ ਨੇ ਵੀ ਰਿਕਾਰਡ ਤੋੜੇ ਆ ਨਾ।
ਹਾਂਜੀ ਬੜੇ ਆ ਕਿੰਨੇ-ਕਿੰਨੇ ਡਿਗਰੀ ਜਦੋਂ ਅ ਜਿਹੜੇ ਓ ਪੰਜ ਤਪਾ ਦਿਨ ਕਿ ਚੱਲਦੇ ਪਏ ਉਦੋਤਾਂ ਕਿੰਨੇ ਫੋਰਟੀ ਅਵਾਰ ਫਾਈਵ ਹਵਾਰ ਜਾਂਣਦੇ ਆ ਟੈਂਪਰੇਚਰ ਬੜਾ ਈ ਔਖਾ ਸੀ। ਜਦੋਂ ਛਬੀਲਾਂ ਵਗੈਰਾ ਲੱਗੀਆਂ ਜਦੋਂ ਪੰਜਾਬ ਚ ਛਬੀਲਾਂ ਵਗੈਰਾ ਲੱਗੀਆਂ ਉਦੋਂ ਕਿੰਨਾ ਟੈਂਪਰੇਚਰ ਸੀ।
ਹਾਂਜੀ-ਹਾਂਜੀ
ਜਦੋਂ ਯੂਨੀਵਰਸਿਟੀ ਜਾਣਾ ਹੁੰਦਾ ਸੀ ਤੇ ਬੜਾ ਈ ਔਖਾ ਹੁੰਦਾ ਸੀ ਜਾਣਾ।
ਹੁਣ ਵੀ ਕਿਤੇ ਆ ਮਤਲਬ ਸ਼ਾਮ ਦੇ ਟਾਈਮ ਜਿੱਦਾਂ ਓ ਗਿਆ ਜੇ ਮੰਨ ਲਓ ਆਪਾਂ ਕਿਤੇ ਜਾਣਾ ਮਾਰਕੀਟ ਵਗੈਰਾ
ਹਾਂਜੀ।
ਤੇ ਸ਼ਾਮ ਨੂੰ ਬੰਦਾ ਐਸ ਕ ਟਾਈਮ ਹੀ ਨਿਕਲਦਾ ਵਾ
ਹਾਂ ਪਰ ਇਸ ਸੈਮ ਵੀ ਇਹ ਹੋਏਨਾ ਹੁੰਮਸ ਬੜੀ ਹੁੰਦੀ ਹੈ ਬੜੀ ਗਰਮੀ ਫੀਲ ਹੁੰਦੀ ਹੈ ਪਰ ਫਿਰ ਵੀ ਦਪੈ ਸ਼ਹਿਰ ਨਾਲੋਂ ਤੇ ਬੈੇਟਰ ਹੀ ਹੁੰਦਾ।
ਦੁਪਹਿਰੇ ਨਹੀਂ ਨਿਕਲਿਆ ਜਾਂਦਾ ਬਹੁਤ ਜ਼ਿਆਦਾ ਹੀ ਔ ਤੇ
ਬਹੁਤ ਜ਼ਿਆਦਾ ਔਖਾ ਹੁੰਦਾ ਹੈ। ਮੈਂ ਉਹੀ ਕਹਿੰਦੀ ਜਿਹੜੇ ਕੰਮ ਕਰਦੇ ਹੋਣਗੇ ਉਹ ਬੇਚਾਰੇ ਕਿਵੇਂ ਕੰਮ ਕਰਦੇ ਆ ਸਾਨੂੰ ਘਰ ਬੈਠੇ ਨੂੰ ਗਰਮੀ ਲਾਗਦੀ ਹੈ।
ਗੁੜੀਆਂ ਮੇਰੀ ਕਹਿ ਰਹੀ ਕਿ ਕੰਨ ਬਣਾਉਣੇ ਉਹਨੇ
ਹਾਂਜੀ।
ਫ ਮੰਮਾ ਲੈ ਕੇ ਚਲੋ ਬਾਜ਼ਾਰ।
ਅੱਛਾ ਅੱਛਾ ਪਰ ਗਸ ਗਰਮੀਆਂ 'ਚ ਨਹੀਂ ਨਾ ਕਰੀਦਾ ਕਹਿੰ ਠੰਡ ਚ ਉਹ ਕਰਨੇ ਚਾਹੀਦੇ ਆ। ਬਣਵਾਣੇ ਆ ਕਹਿੰਦੇ ਏਦਾਂ ਨਾ ਪੱਕਣ ਦਾ ਡਰ ਹੁੰਦਾ ਜਿਵੇਂ
ਠੀਕ ਉਹ ਲਾਗੇ ਇਹਦੀ ਫਰੈਂਡ ਹੈ ਤੇ ਉਹਨੇ ਕੀਤੇ ਆ ਵਣਾਏ ਆ। ਉਹਦੀ ਰੀਸ ਨਾਲ ਇਹ ਵੀ ਕਰ ਜਾਂਦੀ ਤੁਹਾਨੂੰ ਪਤਾ ਫੇਰ ਬੱਚੇ ਨਾ ਜਿੱਦ ਜਿਹੀ ਕਰ ਲੈਂਦੇ। ਜ
ਅੱਛਾ ਅੱਛਾ।
ਨਹੀਂ ਕਹੀ ਜਾਣਦੀ ਮੈਂ ਸੁੱਤੀ ਮੇਰੇ ਲਾਗੇ ਨਾ ਆ ਕੇ ਸਰਰਾਣੇ ਦੇ ਲਾਗੇ ਬਹਿ ਗਈ ਆ। ਇਹ ਤੇ ਮੰਮਾ ਚੱਲੀਏ ਬਾਜ਼ਾਰ ਦੁਪਹਿਰੇ ਤੇ ਉਹ ਮੈਂ ਇਕ ਦਮ ਮੈਂ ਡਰ ਕੇ ਉੱਠੀ
ਹੀ ਹੀ ਹੀ ਅੱਛਾ ਅੱਛਾ।
ਮੈ ਬੇਚਾਰੀ ਨੂ ਗੁੱਸੇ ਹੋਈ ਤੂੰ ਮੈਂ ਕਿਹਾ ਮੈਨੂੰ ਤੂੰ ਡਰਾ ਤਾ ਵਾ।
ਹਾਂ
ਫੇਿਰ ਮੈਂ ਹੌਲੀ ਜੀ ਬਾਅਦ ਵਿੱਚ ਇਹਨੂੰ ਮੈਂ ਜਦੋਂ ਸੌਂ ਕੇ ਉੱਠੀ ਨਾ ਫੇਿਰ ਮੈਂ ਏਦਾਂ ਨੀ ਪੁੱਤ ਕਰੀ ਦਾ ਹੁੰਦਾ ਦੁਪਹਿਰੇ ਗਰਮੀ ਬੜੀ ਹੈ।
ਹਾਂ
ਹਾਂਜੀ।
ਕਿਹੜੀ ਚ ਵੱਡੀ ਵਾਲੀ ਕਿ ਛੋਟੀ ਵਾਲੀ
ਹਾਂਜੀ। ਹੈਲੋ
ਹੈਲੋ।
ਹਾਂਜੀ ਹਾਂਜੀ।
ਹਾਂਜੀ ਮੈਂ ਕਿਹਾ ਵੱਡੀ ਵਾਲੀ ਕਹਿ ਰਹੀ ਕਿ ਛੋਟੀ ਵਾਲੀ
ਨਹੀਂ ਨਹੀਂ ਵੱਡੀ ਵਾਲੀ ਛੋਟੀ ਵਾਲੀ ਤੇ ਲਾਗੇ ਵੀ ਨਾ ਜਾਵੇ ਇਕਨ।
ਅੱਛਾ ਅੱਛਾ ਪਰ ਸਾਡੇ ਜਿਵੇਂ ਹੁੰਦਾ ਨਾ ਹਿਮਾਚਲ ਚ ਕੀ ਏਦਾਂ ਕਰਦੇ ਨੇ। ਛੋਟੇ ਬੱਚਿਆਂ ਦੇ ਛੋਟੇ ਹੁੰਦੇ ਹੀ ਨੱਕ ਨੁੱਕ ਵੀ ਵਣਵਾ ਦਿੰਦੇ ਕੰਨ ਕੁਨ ਵੀ ਬਣਵਾ ਦਿੰਦੇ ਹੈ।
ਅੱਛਾ ਅੱਛਾ।
ਸਾਡੇ ਹੁੰਦਾ ਪਰ ਮੇਰੇ ਰੇ ਮੰਮਾ ਨੇ ਮੇਰਾ ਨ ਬਵਾਇਆ ਸੀ ਮੇਰਾ ਬੇ ਵੱਡੇ ਹੋ ਕੇ ਬਣਵਾਇਆ ਉਹਨੇ ਥੋੜਾ ਟਾਈਮ ਪਹਿਲਾਂ।
ਅਛ ਸਗੋ ਇਹਦੇ ਪਾਪਾ ਕਹਿਣ ਦਏ ਛੋਟੀ ਦੇ ਵੀ ਨਾਲ ਹੀ ਵਨਾ ਲਈਏ ਮੈਂ ਕਿਹਾ ਨਹੀਂ ਉਹ ਤੇ ਮਤਲਬ ਮਾੜਾ ਜੇ ਡਿੱਗ ਜੇ ਨਾ ਤੇ ਤਾਂ ਰੋਣ ਲੱਗ ਪੈਂਦੀ ਹੈ। ਹਾਂਜੀ ਮੈਂ ਜਦੋਂ ਕੰਨ ਬਣਾ ਲਏ ਨੇ ਤੇ ਹੋਰ ਰੋਣਾ ਵਾਂ ਇਹਨੇ ਤੇ ਵੀ ਕੀ ਹੋ ਗਿਆ ਮੇਰੇ ਨਾਲ।
ਹਾਂਜੀ ਹਾਂਜੀ।
ਮੈਂ ਕੋਈ ਨੀ ਵੱਡੀ ਹੋ ਲੈਣ ਦੋ ਥੋੜਾ ਜਿਹਾ ਫੇਰ ਬਣਾਵਾਂਗੇ ਉਹਦੇ।
ਹਾਂਜੀ। ਪੇਨ ਤੇ ਵੈਸੇ ਹੁੰਦੀ ਨ ਕੰਨ ਚ ਨੀ ਇੰਨੀ ਪੇਨ ਹੁੰਦੀ। ਨੱਕ ਵਣਾਓ ਫੇਰ ਜ਼ਿਆਦਾ ਹੁੰਦੀ ਹੈ ਬੱਚੇ ਵੈਸ ਵੀ ਚਾਅ -ਚਾਅ 'ਚ ਬਣਵਾ ਲੈਂਦੇ ਹੈ।
ਹਾਂਜੀ- ਹਾਂਜੀ
ਹਾਨੂੰ ਵੀ ਚਾਅ ਹੁੰਦਾ ਸੀ ਆਪਾਂ ਤੇ ਜਿਵੇਂ ਗਲੀਆਂ 'ਚ ਨੀ ਆਂਦੇ ਸੀ ਵਿੰਨਨ ਵਾਲੇ ਉਹ ਸੂਈ ਦੇ ਨਾਲ ਵਿੰਨਦੇ ਸੀ ਮੈਂ ਤੇ ਮੇਰੇ ਤੇ ਓਦਾਂ ਵਿੰਨੇ ਹੋਏ ਆ।
ਠੀਕ ਹੈ ਹਾਂਜੀ ਸੂਈ ਨਾ ਵਿੰਨਦੇ ਆ ਉਹ ਵਨਾਏ ਸੀ ਵੱਡੀ ਗੁੱਡੀਆਂ ਦੇ ਤੇ ਉਹ ਮਤਲਬ ਇਹਦਾ ਨਾ ਹੋ ਗਿਆ ਸੀ ਕੰਨ ਪੱਕ ਗਿਆ ਹੀ।
ਅੱਛਾ
ਉਹ ਫਿਰ ਆਪੇ ਹੀ ਇੱਕ- ਇੱਕ ਸਾਈਡ ਵਾਲਾ ਬੰਦ ਹੋ ਗਿਆ ਤੇ ਫੇਰ ਅਹੀਂ ਦੂਜੇ ਸਾਈਡ ਤ ਵੀ ਕੱਢਤਾ ਸੀ ਟੋਪਸ ਇਹਦਾ
ਅੱਛਾ- ਅੱਛਾ
ਹਾਂਜੀ
ਓਕੇ -ਓਕੇ ਠੀਕ ਹੈ।
ਹਾਂਜੀ ਚਲੋ ਠੀਕ ਹੈ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਠੀਕ ਹੈ ਓਕੇ ਬਾਈ ਜੀ ਠੀਕ।